ਹੈਲੋ, ਹਾਂਜੀ ਸੱਸ ਸ੍ਰੀ ਕਾਲ। ਹਾਂਜੀ ਸੱਸ ਸੀ੍ ਕਾਲ ਜੀ। ਹਾਂਜੀ ਠੀਕ ਐ ਜੀ, ਹੋਰ ਤੁ
ਵਧੀਆ ਤੁਸੀ ਦੱਸੋ, ਤੁਸੀ ਠੀਕ ਓਂ?
ਹਾਂਜੀ, ਠੀਕ ਹੈ ਜੀ ਵਧੀਆ ਜੀ, ਅੱਜ ਉਵੇਂ ਮੈਂ ਨਾ, ਹਾਂਜੀ ਅੱਜ ਮੈਂ ਵੇਠੀ ਸੀ ਓਵੇਂ ਘਰੇ
ਹਾਂਜੀ, ਘਰ ਸਭ ਠੀਕ ਨੇ ਤਾੱਡੇ?
ਹਾਂਜੀ ਮੈਂ ਬੇਠੀ ਸੀ ਕਰੇ ਮੈਂ ਕਿਹਾ ਚਲੋ ਕੋਈ ਨੀ ਤੁਆੱਡੇ ਨਾਲ ਗੱਲ ਹੀ ਕਰ ਲੈਂਦੀ ਆਂ।
ਹਾਂਜੀ, ਹਾਂਜੀ।
ਤੇ ਅੱਜ ਹੁਣ ਮਤਲਬ ਆਹ ਤਿਉਹਾਰ ਹੈਗਾ ਆਉਣ ਵਾਲਾ, ਹੁਣ ਰੱਖ ਰਾਖੀ ਆਏਗੀ, ਰਾਖੀ ਆਏਗੀ, ਰਾਖੀ ਮਤਲਬ ਰਖ ਹੈਲੋ? ਹੈਲੋ? ਹਾਂਜੀ, ਮੈਂ ਕੇ ਰਹੀ ਸੀ ਵੀ ਹੁਣ ਅੱਗ ਅਗੇ ਮਤਲਬ ਰਾਖੀ ਦਾ ਤਿਉਹਾਰ ਆਣੈ ਅੱਜ ਰਾਖੀ ਦਾ ਤਿਉਹਾਰ ਆਪਣਾ ਕਿੰਨਾ ਮਤਲਬ ਕਿੰਨਾ ਹੁੰਦਾ ਹੈ ਜੀ, ਆਪਾਂ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਜੀ ਜਦੋਂ ਕੋਈ ਤਿਉਹਾਰ ਆਉਂਦਾ ਉਦੋਂ
ਹਾਂਜੀ, ਹਾਂਜੀ ਉਹ ਨੂੰ ਮਤਲਬ ਰੱਖੜੀ ਤੇ ਇੰਨਾ ਤਿਆਰ ਹੈ ਮਤਲਬ ਇੰਨਾ ਖੁਸ਼ੀ ਹੈਗੀ ਕਿ ਆਪਣੇ ਭਰਾ ਘਰ ਜਾਵਾਂਗੇ, ਉਹਨੂੰ ਰੱਖੜੀ ਵਗੈਰਾ ਬੰਨਾਗੇ ਕਿੰਨਾ ਅੱਛਾ ਲੱਗਦਾ ਸਾਰੇ ਇਕੱਠੇ ਹੋਵਾਂਗੇ।
ਹਾਂਜੀ, ਬਹੁਤ ਵਧੀਆ ਲੱਗਦਾ ਹੈ ਜੀ ਕੋਈ ਵੀ ਤਿਉਹਾਰ ਹੈਗਾ ਆਪਣੇ ਜਿਵੇਂ ਇੱਥੇ ਕਿੰਨੇ ਤਿਉਹਾਰ ਹੈਗੇ ਜੀ ਜਿਵੇਂ ਹੋਲੀ ਹੋ ਗਿਆ, ਦੀਵਾਲੀ ਹੋ ਗਿਆ ਜਿਹੜਾ ਵਿਸਾਖੀ ਹੋ ਗਿਆ ਕਿੰਨੇ ਤਿਉਹਾਰ ਹੈ ਜੀ, ਵੀ ਆਪਾਂ ਨੂੰ ਵੀ ਆਈ ਸਾਰੇ ਤਿਉਹਾਰ ਆਪਾਂ ਰਲ ਕੇ ਮਨਾਉਂਦੇ ਆਂ ਸਾਰੇ ਤਿਉਹਾਰ, ਕਿੰਨੀ ਖੁਸ਼ੀ ਹੁੰਦੇ ਆ ਜੇ ਆਪਾਂ ਆਪਾਂ ਜਦੋਂ ਆਪਾਂ, ਤਿਉਹਾਰ ਮਨਾਉਂਦੇ ਉਦੋਂ
ਹੁਣ ਰੱਖੜੀ ਆਏਗੀ, ਫੇਰ ਦੀਵਾਲੀ ਆਏਗੀ, ਫੇਰ ਮਤਲਬ ਕਿੰਨਾ ਅੱਛਾ ਲੱਗੇਗਾ ਦੀਵਾਲੀ ਚ' ਸਾਰੇ ਮਤਲਬ ਇਕੱਠੇ ਹੋਵਾਂਗੇ, ਮਿਠਾਈਆਂ ਵਗੈਰਾ ਵੰਡਾਂਗੇ ਪਟਾਕੇ ਵਗੈਰਾ ਜਲਾਵਾਂਗੇ, ਹੈਨਾ ਮਤਲਬ ਕਿੰਨਾ ਅੱਛਾ ਲੱਗਦਾ ਸਾਰੇ ਤਿਉਹਾਰਾਂ ਤੇ ਮਤਲਬ ਅਸੀਂ ਇਕੱਠੇ ਹੋਈਏ
ਹਾਂਜੀ ਤੇ ਜਦੋਂ ਦੀਵਾਲੀ ਹੁੰਦੀ ਐ ਉਦੋਂ ਵੀ ਕਿੰਨਾ, ਬਜਾਰ ਕਿੰਨਾ ਸੁੰਦਰ ਲੱਗਦਾ ਆਪਾਂ ਨੂੰ ਕਿੰਨਾ ਚੰਗਾ ਲੱਗਦੈ, ਕਿੰਨਾ ਉਹ ਹੁੰਦੀ ਹੈ ਲਾਈਟਾਂ ਲੂਟਾਂ ਜਗੀ ਹੁੰਦੀ ਹੈ ਕਿੰਨੀ ਬਜ਼ਾਰ 'ਚ' ਕਿੰਨਾ ਸੂੰ ਉਹ ਐਵੇਂ ਲੱਗਦਾ ਵੀ ਬਜ਼ਾਰ ਤਾਂ ਵੀ, ਇੱਕ ਵੀ ਲਾਈਟਾਂ ਨਾਲ ਹੀ ਚਮਕ ਜਾਂਦੈ।
ਹਾਂਜੀ
ਬਹੁਤ ਹੁੰਦਾ ਹੈ ਜੀ, ਅਤੇ ਬੱਚਿਆਂ ਨੂੰ ਖੁਸ਼ੀ ਮਿਲਦੀ ਐ।
ਕਿ ਬਾਈ ਅਸੀਂ ਨਵੇਂ- ਨਵੇਂ ਕੱਪੜੇ ਲਵਾਂਗੇ, ਨਵੇਂ ਕੱਪੜੇ ਪਾਵਾਂਗੇ ਮਤਲਬ ਕਿੰਨੀ ਏਕਸਾਇਟਮੇਟ ਹੁੰਦੀ ਉਸ ਟਾਈਮ ਤੇ ਸਾਨੂੰ ਤਿਆਰ ਵਿ ਹੋਨੈ, ਸ਼ਾਮ ਤਕੱਨ ਐ ਸਮਾਨ ਲੈ ਕੇ ਕਿਆਣਾ ਪਟਾਕੇ ਵਗੈ ਵਜਾਨੇ ਨੇ ਮਤਲਬ ਕਿੰਨਾ ਹੁੰਦੈ ਸਾਨੂੰ ਬੀ
ਸਹੀ ਗੱਲ ਹੈ ਜੀ, ਤੇ ਆਹੀ ਤਾਂ ਐ ਵੀ ਤਿਉਹਾਰ ਨਾਲ ਆਪਣਾ ਪਿਆਰ ਵੱਧਦਾ, ਅੱਜ ਕੱਲ੍ਹ ਉਵੇਂ ਤਾਂ ਕਿਸੇ ਨੂੰ ਟਾਈਮ ਨਹੀਂ ਹੈਗਾ ਜੀ
ਹਾਂਜੀ, ਹੁਨ ਤਿਆਰ ਵਗੈਰਾ ਆੰਦੈ ਉਹਦੇ ਤੇ ਤੇ ਚਲੋ ਬੰਦਾ ਆਪਣਾ ਟਾਈਮ ਕੱਢ ਕੇ ਆਈ ਜਾਂਦਾ ਵੇ ਥੋੜੀ ਦੇਰ ਲਈ
ਹਾਂਜੀ ਉਵੇਂ ਤਾਂ ਅੱਜ -ਕੱਲ੍ਹ ਆਹ ਫੋਨ ਚੱਲ ਗਏ ਅੱਜ -ਕੱਲ੍ਹ ਤਾਂ ਉਵੇਂ ਫੋਨ ਤੇ ਗੱਲਾਂ ਪੁੱਛ ਲੈਂਦੇ ਆ ਤੁਸੀਂ ਕਿਵੇਂ ਹੋ? ਮੈਂ ਕਿਵੇਂ ਅੱਜ ਕੱਲ੍ਹ ਬਸ ਫੋਨ ਜਿਹਦੋ ਤਿਉਹਾਰ ਆਉਂਦੇ ਆ ਉਦੋਂ ਹੁਣ ਆਪਾਂ ਨੂੰ ਖੁਸ਼ੀ ਹੁੰਦੀ ਹੈ ਵੀ ਚਲੋ ਕੋਈ ਨਹੀਂ ਆਪਾਂ ਵੀ ਕਿਸੇ ਦੇ ਘਰੇ ਐ ਆਪਣੇ ਪਰਿਵਾਰ ਦੇ ਘਰ ਜਾਵਾਂਗੇ ਉੱਥੇ ਰਲ ਕੇ ਤਿਉਹਾਰ ਬਣਾਵਾਂਗੇ ਦਿਵਾਲੀ ਦਾ ਹੋ ਗਿਆ ਹੋਲੀ ਦਾ ਹੋ ਗਿਆ ਰਾਖੀ ਦਾ ਹੋ ਗਿਆ ਰਾਖੀ ਹੁਣ ਮਤਲਬ ਆਉਣ ਵਾਲੀ ਹੈ ਤਾਂ ਆਪਾਂ ਨੂੰ ਤਾਂ ਖੁਸ਼ੀ ਹੈ। ਵੀ ਆਪਾਂ ਆਪਣੇ ਭਰਾ ਕੋਲ ਜਾਵਾਂਗੇ ਪਰਿਵਾਰ ਸਾਡੇ ਘਰ ਆਵੇਗਾ ਇੱਕ ਇੱਕ ਮੌਕੇ ਆਪਾਂ ਨਹੀਂ ਜਾ ਸਕਦੇ ਭਰਾ ਆ ਜਾਂਦੇ ਹੈ ਵੀ ਭੈਣਾ ਕੋਲ ਰਾਖੀ ਬਣਾਉਣ ਵਾਸਤੇ, ਵੀ
ਹਾਂਜੀ।
ਪਤਾ ਹੁੰਦਾ ਵੀ ਚੱਲ ਕੋਈ ਨੀ ਆਪਾਂ ਨੂੰ ਪਤਾ ਹੁੰਦਾ, ਵੀ ਭੈਣ ਭਰਾ ਇੱਕ ਦੂਜੇ ਦੀ ਰਸ਼ਾ ਰਕਸ਼ਾ ਕਰਦੇ ਆਪ ਸ਼ਿਕਸ਼ਾ ਮਿਲਦੀ ਹੈ, ਬਈ ਇਸ ਚੀਜ਼ ਲਈ ਹੁੰਦਾ ਹੈ, ਹੁਣ ਰਾਖੀ ਦਾ ਤਿਉਹਾਰ ਹੁੰਦਾ ਹੈ, ਵੀ ਭੈਣਾਂ-ਭੈਣਾਂ, ਦੀ ਰਕਸ਼ਾ ਕਰਨ ਵਾਸਤੇ ਹੁੰਦਾ ਹੈ। ਜਿਹੜਾ ਆ ਦੀਵਾਲੀ ਹੋ ਗਿਆ, ਦੀਵਾਲੀ ਤੇ ਇਵੇਂ ਪਤਾ ਲੱਗਦਾ ਆਪਾਂ ਨੂੰ, ਵੀ
ਕਿ ਦੀਵਾਲੀ ਤੇ ਆ ਹੁੰਦਾ ਨਾ, ਕਿ ਬੰਦੀ ਛੋੜ ਦਿਵਸ ਸਾਡਾ ਤੇ ਬੰਦੀ ਛੋੜ ਦਿਵਸ ਹੁੰਦਾ, ਕਿ ਉਸ ਦਿਨ ਬਾਬਾ ਜੀ ਜੀ ਨੇ ਪੰਡਿਤਾਂ ਨੂੰ ਛੁਡਵਾਇਆ ਸੀਗਾ, ਜੇਲ੍ਹ ਤੋਂ। ਮਤਲਬ ਉਹ, ਇਸ ਕਰਕੇ
ਹਾਂਜੀ ਬੁਰਾਈ ਤੇ ਅੱਛਾਈ ਦੀ ਜੀਤ ਹੁੰਦੀ ਹੈ ਜੀ, ਦੀਵਾਲੀ ਤੇ, ਤੇ ਅਰੰਗਾਂ ਤੇ ਦੇ ਤੇ ਵੀ ਐਵੇਂ ਹੁੰਦਾ, ਦੀਵਾਲੀ ਤੇ ਵੀ ਆ ਹੋਲੀ ਤੇ ਵੀ ਆਹੀ ਹੁੰਦਾ ਹੈ। ਵੀ, ਬੁਰਾਈ ਤੇ ਅੱਛਾਈ ਦੀ, ਵੀ ਮੋਹ ਪਿਆਰ ਵਧਦਾ, ਆਪਣਾ ਰੰਗ ਲਾਉਂਦੇ ਇੱਕ ਦੂਜੇ
ਹਾਂਜੀ, ਸਾਰੀ ਲੜਾਈਆਂ ਵਗੈਰਾ ਖਤਮ ਹੋ ਜਾਂਦੀਆਂ ਨੇ ਹੋਲੀ ਤੇ, ਕਹਿੰਦੇ ਨੇ ਕਿ ਰੰਗ ਲਗਾਓ ਇੱਕ ਦੂਸਰੇ ਨੂੰ ਮਤਲਬ
ਹਾਂਜੀ, ਸਹੀ ਹੈ ਜੀ, ਪਿਆਰ ਵੱਧਦਾ ਜੀ ਤਿਉਹਾਰ ਆਣ ਨਾਲ, ਬਹੁਤ ਖੁਸ਼ੀਆਂ ਵੱਧਦੀਆਂ, ਹੁਣ ਵਿਸਾਖੀ ਦਾ ਤਿਹਾਰ ਕਰ ਲਓ ਜੀ ਤੁਸੀਂ ਵਿਸਾਖੀ ਦਾ ਤਿਉਹਾਰ ਹੁੰਦਾ ਹੈ, ਵੀ ਕਿਸਾਨਾਂ ਨੂੰ ਕਿੰਨੀ ਖੁਸ਼ੀ ਹੁੰਦੀ ਹੈ। ਵੀ ਹੁਣ ਸਾਡੀ ਫਸਲਾਂ ਪੱਕ ਗਈਆਂ, ਸਾਡੀ ਫਸਲਾਂ ਤੇ ਹੁਣ ਅਸੀਂ ਵੱਢ ਕੇ, ਬਾਜ਼ਾਰ ਲੈ ਕੇ ਕੇ ਜਾਵਾਂਗੇ ਸਾਡਾ ਗੁਜ਼ਾਰਾ, ਵੀ ਸਾਲ ਦਾ ਉਹਨਾਂ ਦਾ ਉਹ ਫਸਲ ਆਸ ਹੁੰਦੀ ਆ ਉਹਨਾਂ ਨੂੰ, ਉਹਨਾਂ ਦੇ ਖਰਚੇ ਮਤਲਬ, ਜੇ ਕੋਈ ਹੋਵੇ ਵਿਆਹ ਸ਼ਾਦੀ, ਔਰ ਐਵੇਂ ਕਹਿੰਦੇ ਆ ਬਸ ਜਿਹੜੀ ਫਸਲ ਆਏਗੀ ਹੁਣ ਆੜੀ ਹਾੜੀ ਵੀ ਆਏਗੀ, ਹੁਣ
ਹਾਂਜੀ।
ਵੇਖਦੇ ਆ ਈ, ਉਹਨਾਂ ਫਸਲਾਂ ਤੇ ਹੁੰਦਾ ਵਿਸ਼ਵਾਸ, ਚਲੋ ਕੋਈ ਨਹੀਂ ਫਸਲ ਵੇਚ ਤੇ ਸਾਰਾ ਕੁੱਛ ਕਰਜ਼ਾ ਕੁਰਜਾ ਉਤਾਰਦੇ ਦਿੰਦੇ ਆ ਉਹ, ਉਹਨਾ ਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ। ਕਿਸਾਨਾਂ ਨੂੰ ਬਹੁਤ ਹੁੰਦੀ ਹੈਗੀ, ਸਹੀ ਹੈਗੀ, ਹੁਣ ਦੀਵਾਲੀ ਦੇ ਵੇਖ ਲੋ ਦੀਵਾਲੀ ਜਿੱਥੇ ਮਤਲਬ, ਫਾਇਦੇ, ਪਿਆਰ ਵੀ ਹੋ ਜਾਵੇ, ਉੱਥੇ ਨੁਕਸਾਨ ਵੀ ਬਹੁਤ ਹੁੰਦੇ ਹੈ ਜੀ।
ਹਾਂਜੀ, ਜਿਵੇਂ ਪਟਾਕਿਆਂ ਵਗੈਰਾ ਨਾਲ ਬਹੁਤ ਨੁਕਸਾਨ ਹੋ ਜਾਂਦਾ, ਕਈ ਵਾਰ ਹੱਥ ਸੜ ਜਾਂਦਾ, ਮੂੰਹ 'ਤੇ ਹੀ ਵੱਜ ਜਾਂਦਾ ਵੇ। ਹੁੰਦਾ ਮਤਲਬ ਮੇਰੇ ਨਾਲ ਵੀ ਏਦਾਂ ਹੋਇਆ ਵੇ, ਜਿਵੇਂ ਮੇਰੀ ਅੱਖ ਚ ਪਟਾਕਾ ਲੱਗ ਗਿਆ ਸੀ। ਤੇ ਕੁਛ ਦੇਰ ਲਈ ਤੇ ਮੈਨੂੰ ਦਿਖਣਾ ਹੀ ਬੰਦ ਹੋ ਗਿਆ ਸੀ, ਤੇ ਫੇਰ ਇੰਨੀ ਮੁਸ਼ਕਿਲ ਮਤਲਬ ਡਾਕਟਰ ਵਗੈਰਾ ਨੇ ਦਵਾਈ ਵਗੈਰਾ ਪਾਈ, ਤੇ ਆਪਣਾ ਤਾਂ ਜਾ ਕੇ ਦੀਖਿਆ ਵੈਸੇ।
ਤਾਂਹੀ ਤੈ ਵੀ ਆਪ ਆਪਣਾ ਮਤਲਬ, ਆਪਾਂ ਖੁੱਦ ਇੱਕ ਦੂਜੇ ਦਾ ਧਿਆਨ ਰੱਖੀਏ ਤਿਉਵਹਾਰ ਦੇ ਟਾਈਮ।
ਹਾਂਜੀ ਮਤਲਬ, ਇਹ ਚੀਜ਼ ਕਹਿੰਦੇ ਨੇ ਕਿ, ਵੀ ਸਾਨੂੰ ਜ਼ਿਆਦਾ ਪ੍ਰਦੂਸ਼ਣ ਨਹੀਂ ਫੈਲਾਣਾ ਚਾਹੀਦਾ, ਜਿਹੜੇ ਬਜ਼ੁਰਗ ਬੰਦੇ ਆਉਂਦੇ ਨੇ ਕਈਆਂ ਨੂੰ ਹਾਰਟ ਦੀ ਪ੍ਰੋਬਲਮ ਆਉਂਦੀ ਹੈ, ਤੇ ਉਹਨਾਂ ਬਹੁਤ ਜ਼ਿਆਦਾ ਨੁਕਸਾਨ ਹੈ, ਉਹਨਾਂ ਨੂੰ ਸਮੈੱਲ ਚੜ੍ਹਦੀ ਹੈ। ਔਰ ਜੋ ਅੰਡਾ ਪਟਾਸ ਹੁੰਦੀ ਹੈ, ਉਹ ਤਾਂ ਬਹੁਤ ਜ਼ਿਆਦਾ ਹੀ ਨੁਕਸਾਨ ਕਰਦੀ ਏ
ਹਾਂਜੀ, ਪ੍ਰਦੂਸ਼ਣ ਬਹੁਤ ਫੈਲਦਾ ਹੈ ਨਾ ਕਹਿੰਦੇ ਸਾਹ ਦੀ ਬਿਮਾਰੀ ਹੋ ਗਈ, ਸਾਹ ਦੀ ਤਾਂ ਬਹੁਤ ਜਿਆਦਾ ਹੁੰਦੀ ਹੈ ਕਿਸੇ ਮਤਲ
ਹੁਣ ਮਤਲਬ ਇੰਨਾ ਜ਼ਿਆਦਾ ਪ੍ਰਦੂਸ਼ਣ ਫੈਲਣ ਲੱਗ ਗਿਆ, ਸਾਡੀ ਮਤਲਬ ਉਹਦੇ ਤੇ ਜਨਰੇ ਚੰਨੀ ਜੀ, ਮਤਲਬ ਇੰਨੀ ਜ਼ਿਆਦਾ ਪ੍ਰਸ਼ੂ ਪ੍ਰਦੂਸ਼ਣ ਫੈਲ ਰਿਹਾ, ਤਾਂ ਕਰਕੇ, ਮਤਲਬ ਇੰਨੀ ਜ਼ਿਆਦਾ ਬਿਮਾਰੀਆਂ ਬਣ ਰਹੀਆਂ ਨੇ, ਨਵੀਂ-ਨਵੀਂ ਬਿਮਾਰੀਆਂ ਦੇਖੋ।
ਹਾਂਜੀ ਸਹੀ ਬਾਤ ਐ ਕਈ ਦਿਨ ਤਾਂ ਪਤਾ ਹੀ ਨਹੀਂ ਲੱਗਦਾ, ਐਵੇਂ ਲੱਗਦਾ ਵੀ ਦੀਵਾਲੀ ਜਦੋਂ ਜਾਂਦੀ ਆ ਨਾ, ਇਵੇਂ ਲੱਗਦਾ ਹੈ ਵੀ ਬੱਦਲ ਹੋਏ ਇਹਹੈ, ਇੰਨਾ ਪ੍ਰਦੂਸ਼ਣ ਹੋ ਜਾਂਦਾ ਹੈ, ਬਹੁਤ ਜ਼ਿਆਦਾ। ਪਰ, ਆਪਾਂ ਨੂੰ ਚਾਹੀਦਾ ਨਾ
ਕਿਉਂਕਿ ਕਈ ਸੋਚਦੇ ਨੇ ਕਿ ਸਾਡਾ -ਸਾਡਾ ਤੇ ਉਹ ਤੇ ਆਪਣਾ ਚਲੋ ਇੰਜੋਏਮੈਂਟ ਕਰਦੇ ਨੇ ਇੰਨੇ -ਇੰਨੇ ਪਟਾਕੇੇ ਲੈਂਦੇ ਨੇ ਇੰਨੇ -ਇੰਨੇ ਪੈਸਿਆਂ ਦੇ ਚਾਰ -ਚਾਰ ਹਜ਼ਾਰ ਦੇ ਪੰਜ- ਪੰਜ ਹਜ਼ਾਰ ਦੇ ਅਦਰ ਉਹ ਅਗਰ ਉਹ ਇਹ ਹੀ ਪੈਸੇ ਨਾਲ ਅਗਰ ਕਿਸੇ ਗਰੀਬ ਦੀ ਮਦਦ ਕਰਨ ਤਾਂ ਉਹਨਾਂ ਨੂੰ ਕਿੰਨਾ ਫਾਇਦਾ ਹੈ ਇਹਦੇ ਉਹ ਕਿੰਨੇ ਖੁਸ਼ ਹੋਣਗੇ, ਦੁਆਵਾਂ ਦੇਣਗੇ, ਕਿੰਨਾ ਅੱਛਾ -ਅੱਛਾ ਹੈ ਨਾ ਮਤਲਬ
ਹਾਂਜੀ, ਸਹੀ ਗੱਲ ਹੈ ਜੀ ਪਰ ਅਜ ਲੋਕੀ ਨਹੀਂ ਸਮਝਦੇ ਨਾ। ਪਰ ਸਮ ਨਾ ਵੀ ਤਿਉਹਾਰ ਕਿਸ ਲਈ ਆਉਂਦੇ ਖੁਸ਼ੀ ਵਾਸਤੇ ਆਉਂਦੇ ਕਿਸੇ ਦੁੱਖ ਦੇਣ ਵਾਸਤੇ ਨਹੀਂ ਆਉਂਦਾ ਵੀ ਕਿਸੇ ਕਿਸੇ ਨੂੰ ਤਿਉਹਾਰ ਟਾਈਮ ਕਿਸੇ ਨੂੰ ਦੁੱਖ ਦੇਣਾ ਚਾਹੀਦਾ।
ਹਾਂਜੀ
ਬਈ ਮਨਾਉਣ ਅਸੀਂ ਮਨਾ ਨਹੀਂ ਕਰਦੀ ਮਤਲਬ ਬਨਾਓ ਆਪਣਾ ਤਿਉਹਾਰ ਬਨਾਓ ਠੀਕ ਹੈ ਲਿਮਿਟ 'ਚ ਬਨਾਓ ਇੰਨੇ -ਇੰਨੇ -ਇੰਨੇ -ਇੰਨੇ ਸਾਰੇ ਹਜ਼ਾਰਾਂ ਦੇ ਪਟਾਕੇ ਨਾ ਉਡਾਓ ਕਿ ਵੀ ਦੂਸਰਿਆਂ ਨੂੰ ਵੀ ਨੁਕਸਾਨ- ਨੁਕ
ਤੇ ਆਈ ਆਪਾਂ ਮਤਲਬ ਜੇ ਆਰਾਮ ਨਾਲ ਕਿਸੇ ਨੂੰ ਲਾਈਏ ਕਿਸੇ ਨੂੰ ਪਰ ਉਸ ਕਈ ਤਾਂ ਆਹ ਹੋਲੀ ਦਾ ਤਿਉਹਾਰ ਆਉਂਦਾ ਉਸ ਦਿਨ ਪੀਂਦੇ ਹੈ ਤੁਹਾਨੂੰ ਪਤਾ ਹੋਏਗਾ ਕਿੰਨੇ ਨਸ਼ਾ ਕਰਦੇ ਐ। ਤੇ ਜਦੋਂ ਦੀਵਾਲੀ ਆਉਂਦੀ ਹੈ ਉਦੋਂ ਵੀ ਕਈ ਤਾਂ ਬਹੁਤ ਨਸ਼ਾ ਕਰਦੇ ਹੈ ਜੇ ਦਾਰੂ ਪੀਂਦੇ ਹੈ ਆਪਣੇ ਘਰੇ ਆ ਕੇ ਕਲੇਸ਼ ਕਰਦੇ ਐ। ਪਰ ਇਹਨਾਂ ਨੂੰ ਐਵੇਂ ਨਹੀਂ ਪਤਾ ਹੁੰਦਾ, ਵੀ ਤਿਉਹਾਰ ਕਿਸ ਚੀਜ਼ ਦੇ ਲਈ ਹੁੰਦਾ ਹੈ ਤਿਉਹਾਰ ਹੁੰ ਘਰੇ ਬੈਠ ਕੇ ਸਾਰਿਆਂ ਨਾਲ ਖ਼ੁਸ਼ੀ ਮਨਾਉਣ ਨਾਲ ਪਰ
ਹਾਂਜੀ
ਲੋਕੀ ਕਈ ਲੋਕੀ ਤਾਂ ਜੂਆ ਵੀ ਖੇਡਦੇ ਹੈ।
ਹਾਂਜੀ ਐ ਗਲਤ- ਗ਼ਲਤ ਫੇਰ ਮਤਲਬ ਪੁਲਿਸ ਵਗੈਰਾ ਪਕੜ ਵੀ ਲੈਂਦੇ ਗਏ ਨੇ ਛਾਪ ਪਾ ਵਗੈਰਾ ਵੀ ਪੈ ਪਾ ਦਿੰਦੇ, ਫੇਰ ਕੀ ਉਹਨਾਂ ਦਾ ਨੁਕਸਾਨ ਹੀਗਾ।
ਹਾਂਜੀ- ਹਾਂਜੀ ਸਹੀ ਹੈ ਜੀ, ਪਰ ਆਪਾਂ ਨੂੰ ਤਿਉਹਾਰ ਇਸ ਵਾਸਤੇ ਪਰ ਚਲੋ ਉਵੇਂ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਅੱਜ ਇਵੇਂ ਲੱਗਦਾ ਮੈਂ ਤਾਂ ਤੁਹਾਡੇ ਨਾਲ ਗੱਲ ਕੀਤੀ ਹੈ ਨਾ। ਇਵੇਂ ਲੱਗਦਾ ਮੈਂ ਕਿਹਾ ਤਿਉਹਾਰ ਬਣਾ ਹੀ ਲਿਆ ਜੀ ਤਿਉਹਾਰ ਦੀ ਗੱਲਾਂ ਕਰਦੇ- ਕਰਦੇ। ਖੁਸ਼ੀ ਹੋ ਜਾਂਦੀ ਹੈ ਇੱਕ-ਦੂਜੇ ਨਾਲ
ਹਾਂਜੀ
ਵੀ ਆਪਾਂ ਚਲੋ ਕੋਈ ਨੀ ਤਿਵ ਐਵੇਂ ਤਾਂ ਨਹੀ ਮਿਲ ਸਕਦੇ ਚਲੋ ਤਿਉਹਾਰ ਨੂੰ ਯਾਦ ਕਰਕੇ ਕਈ ਖੁਸ਼ੀ ਮਿਲ ਜਾਂਦੀ ਹੈ ਆਪਾਂ ਨੂੰ ਤਾਂ
ਹਾਂਜੀ ਵੀ ਅਗਰ ਥੋੜੀ ਦੇਰ ਬੰਦਾ ਗਲ ਵੀ ਕਰ ਲਏ ਦਸ ਮਿੰਟ ਤੇ ਮਤਲਬ ਹੋ ਜਾਂਦਾ ਕਿੰਨਾ ਹੋ ਜਾਂਦਾ ਕਿਸੇ ਵੀ ਐਵੇਂ ਲੱਗਦਾ ਕਿ ਜਿਵੇਂ ਅਸੀਂ ਕਿੰਨਾ ਇੰਜੋਏਮੈਂਟ ਕੀਤਾ ਅੱਜ ਤਿਉਹਾਰ ਮਨਾ ਲਿਆ ਜਿਵੇਂ ਫੋਨ ਤੇ ਹੀ ਹੋ ਜਾਂਦੇ ਹੁਣ ਦੇਖੋ। ਕੋਈ ਮਿਲਣ ਵੀ ਨਹੀਂ ਆ ਸਕਦਾ ਅਗਰ ਅਸੀਂ ਇੰਨੇ ਦੂਰ- ਦੂਰ ਹੈਗੇ ਫਿਰ ਕਿਵੇਂ ਪੋਸੀਬਲ ਹੀ ਨੀ।
ਹਾਂਜੀ, ਸਹੀ ਗੱਲ ਆ ਜੀ। ਤਿਉਹਾਰ ਬੱਚੇ ਨੂੰ ਬਹੁਤ ਖੁਸ਼ੀ ਮਿਲਦੀ ਹੈ, ਬੱਚਿਆਂ ਨੂੰ ਤਾਂ ਆਪਣੇ ਨਾਲੋਂ ਜ਼ਿਆਦਾ ਖੁਸ਼ੀ ਮਿਲਦੀ ਹੈ ਬੱਚੇ ਇਵੇਂ ਸੋਚਦੇ ਲੈ ਕੋਈ ਨਹੀਂ ਸਾਨੂੰ ਤਾਂ ਨਵੇਂ- ਨਵੇਂ ਕੱਪੜੇ ਮਿਲਣਗੇ, ਮਿਠਾਈਆਂ ਮਿਲਣਗੀਆਂ। ਆਹ ਦਿਵਾਲੀ ਤੇ ਜਿਵੇਂ ਵੇਖ ਲਓ, ਵੀ ਕਿਸੇ ਦੇ ਘਰੇ ਈ ਮਰਗ ਹੋ ਜਾਂਦੀ, ਦਿਵਾਲੀ ਦੇ ਇੱਕ ਦੂਜੇ ਦੇ ਜਾਂਦੇ ਆ ਉਹ ਉਹਨਾਂ ਦਾ ਦੁੱਖ ਭੁਲਾਉਣ ਵਾਸਤੇ, ਵੀ ਚਲੋ ਕੋਈ ਨਹੀਂ। ਵੀ ਹੋ ਗਿਆ, ਦੀਵਾਲੀ ਤੇ ਉਹ ਇਕੱਠੇ ਬੈਠਦੇ ਹੈ ਉਹਨਾਂ ਦੇ ਘਰੇ ਮਿਠਾਈ ਲੈ ਕੇ ਜਾਂਦੇ ਹੈ। ਦੁੱਖ ਭੁਲਾਉਂਦੇ ਆ ਇਕੱਠੇ ਬੈਠ ਕੇ ਚਲੋ ਹੁੰਦਾ ਸਾਰਿਆਂ ਨਾਲ ਹੀ ਹੁੰਦਾ ਹੈ। ਪਰ ਆਹ ਤਿਉਹਾਰ ਇੱਕੋ ਇੱਕ ਇਹ ਜਿਹਾ ਤਿਉਹਾਰ ਹੁੰਦਾ ਹੈ ਵੀ ਆਪਾਂ ਇਕੱਠੇ ਹੁੰਦੇ ਹਾਂ ਤਿਉਹਾਰ 'ਚ ਵਿਆਹ ਸ਼ਾਦੀ ਤਾਂ ਅੱਜ ਕੱਲ੍ਹ ਕੋਈ ਬੁਲਾਉਂਦਾ ਕਈ ਨਹੀਂ ਬੁਲਾਉਂਦੇ।
ਕਈ ਪਤਾ ਕੀ ਵਾਰ ਹੋ ਜਾਂਦਾ ਹੈ ਕਿ ਬਈ ਕਈ ਵਾਰ ਨਹੀਂ ਵੀ ਹੋ ਪਾਉਂਦਾ ਵਿਆਹ ਸ਼ਾਦੀ ਤੋਂ ਜਾਣ ਦਾ ਚਲੋ ਤਿਆਰ ਦਾ ਤੇ ਬੰਦਾ ਨੂੰ ਪਤਾ ਪਤਾ ਆਉਂਦਾ ਕਿ ਇਹਦੇ ਤੋਂ ਤਿਉਹਾਰ ਆਉਣਾ ਤੇ ਅਸੀਂ ਫਰੀ ਰਹੀਏ ਉਸ
ਹਾਂਜੀ ਉਸ ਉਸ ਟਾਈਮ ਸਾਰੇ ਮਾਰਕੀਟ ਵੀ ਬੰਦ ਹੁੰਦੀ ਹੈ ਦੀਵਾਲੀ ਤੇ ਹੋ ਗਏ, ਹੋਲੀ ਤੇ ਹੋ ਗਏ ਉਹ ਸਰਕਾਰੀ ਛੁੱਟੀ ਛੁੱਟੀ ਕਰਦੇ ਹੈ ਵਿਆਹ ਤਿਉਹਾਰ ਹੈਗਾ ਵਿਆਹ
ਜਿਵੇਂ ਵਿਸ਼ਵਕਰਮਾ ਡੇ ਆਉਂਦਾ ਹੈ ਉਸ ਤੋਂ ਅਗਲੇ ਦਿਨ ਤੇ ਉਸ ਦਿਨ ਤਾਂ ਸਰਕਾਰੀ ਛੁੱਟੀ ਹੁੰਦੀ ਹੈ ਕਿ ਬੇ ਸਰਕਾਰੀ ਛੁੱਟੀ ਹੈ ਹਰ ਇੱਕ ਮਸ਼ੀਨਾਂ ਜਿਹੜੀ ਰੋਜ਼ ਚਲਦੀਆਂ ਨੇ ਕਦੀ ਬੰਦ ਨੀ ਹੁੰਦੀਆਂ ਉਹ ਵੀ ਬੰਦ ਹੁੰਦੀਆਂ ਨੇ ਦੀਵਾਲੀ ਤੋਂ ਅਗਲੇ ਦਿਨ ਵਿਸ਼ਵਕਰਮਾ ਡੇ ਵਾਲੇ ਦਿਨ
ਤਾਂ ਹੀ ਤਾਂ ਵੀ ਤਿਉਹਾਰ ਇਹ ਜਿਹਾ ਤਿਉਹਾਰ ਉਹ ਤਿਉਹਾਰ ਸਾਰੇ ਵਧੀਆ ਹੁੰਦੇ ਆ ਸਾਰੇ ਇਕੱਠੇ ਮਨਾਉਣ ਨਾਲ ਹੀ ਹੁੰਦੇ ਵੀ ਸਰਕਾਰ ਵੀ ਚਾਹੁੰਦੀ ਹੈ ਵੀ ਤਿਉਹਾਰ ਬਨਾਈਏ ਇੱਕ ਦੂਜੇ ਨਾਲ ਮੂੰਹ ਪਿਆਰ ਕਰੀਏ ਤਿਉਹਾਰ ਹੀ ਮਨਾਉਣੇ ਚਾਹੀਦੇ ਇਕੱਠੇ ਬੈਠ ਕੇ, ਸਾਰੇ
ਹਾਂਜੀ ਤਾਂ ਹੀ ਇੱਕ ਦੂਸਰੇ ਨਾਲ ਪਿਆਰ ਵੱਧਦਾ ਹੈ ਤਾਂ ਹੀ ਆਪਾਂ ਇੱਕ ਦੂਸਰੇ ਨੂੰ ਜਾਣਦੇ ਹਾਂ ਕਿ ਕੌਣ ਕਿਵੇਂ ਦਾ ਕਿਵੇਂ ਦਾ ਨਹੀਂ
ਸਹੀ ਗੱਲ ਹੈ ਜੀ ਸਹੀ ਗੱਲ ਹੈ ਜੀ ਉਵੇਂ ਅੱਜ ਕੱਲ੍ਹ ਤਾਂ ਸਾਰੇ ਕਿਸੇ ਨੂੰ ਟਾਈਮ ਨਹੀਂ ਹੈਗਾ ਖੁੱਲ੍ਹੇ ਪਏ ਆ ਸਾਰੇ ਕਿਸੇ ਨੂੰ ਕੋਈ ਪਤਾ ਨੀ ਹੁੰਦਾ ਵੀ ਮੇਰਾ ਕੌਣ ਭਰਾ ਹੈ ਕੋਈ ਅੱਜ ਕੱਲ੍ਹ ਰਿਸ਼ਤੇਦਾਰੀ ਤਾਂ ਰਹੀ ਨਹੀਂ ਇੰਨੀ
ਹਾਂਜੀ ਅੱਜ-ਕੱਲ੍ਹ ਬੱਚਿਆਂ ਨੂੰ ਵੀ ਦੇਖ ਲੈਣ ਉਹਨੂੰ ਆਪਣੀ ਰਿਸ਼ਤੇਦਾਰੀ ਅੱਧੀ ਪਤਾ ਅੱਧੀ ਨਹੀਂ ਪਤਾ ਹੈਗੀ
ਹਾਂ ਠੀਕ ਹੈ' ਜੀ ਓਕੇ
ਓਕੇ ਜੀ'ਠੀਕ ਹੈ